ਹੈਲੋ, ਹਾਂਜੀ ਸਤਿ ਸ੍ਰੀ ਸਤਿ ਸ਼੍ਰੀ ਅਕਾਲ ਮੈਮ।
ਸਤਿ ਸ਼੍ਰੀ ਅਕਾਲ ਮੈਡਮ ਕਿਵੇਂ ਹੋ?
ਠੀਕ ਹੈ ਠੀਕ ਹੈ ਤੁਸੀਂ ਦੱਸੋ।
ਵਧੀਆ ਜੀ, ਵਧੀਆ ਹੋਰ ਕੀ ਕਰਦੇ ਸੀ?
ਕੁਛ ਨੀ ਮੈਮ ਮੈਂ ਬਸ ਚਾਹ ਪੀ ਕੇ ਹਟੀ ਸੀਗੀ। ਤੇ ਮੈਂ ਕੇਹਾ ਸੋਚਿਆ ਹੁਣ। ਕੋਲਿੰਗ ਦਾ ਕੰਮ ਕਰ ਲਈਏ।
ਹਾਂਜੀ ਹਾਂਜੀ ਹੁਣ ਦੇਖੋ ਵੇਲੇ ਵੀ ਸਾਰਾ। ਣ ਜਾਂ।
ਹਾਂਜੀ ਹਾਂ ਹਾਂ।
ਹਾਂਜੀ ਮੈਂ ਵੀ ਬਸ ਹੁਣ ਸੁੱਤੀ ਉੱਠੀ ਸੀਗੀ ਮੈਂ ਸੋਚਿਆ ਕੋਲਿੰਗ। ਕਰਨਾ ਪਹਿਲਾਂ ਮੈਂ ਸੌਣ ਤੋਂ ਪਹਿਲਾਂ ਵੀ ਕਰ ਲਈਆਂ ਸੀਗੀਆਂ।
ਅੱਛਾ ਅੱਛਾ।
ਸੀ, ਵੇ ਕਰੀਆਂ ਨੇ ਕੌਲ ਮੇਰੇ ਤੋਂ ਲੱਗ ਤਾਂ ਰਹੀ ਨੀ ਕਿਸੇ ਨੂੰ।
ਹਾਂਜੀ ਹਾਂ ਪ੍ਰੋਬਲਮ ਆ ਰਹੀ ਹੈ, ਮੇਰੀ ਵੀ ਪਤਾ ਨੀ ਵਿੱਚ ਆਪ ਹੀ ਘੱਟ ਹੋ ਜਾਂਦੀ ਆ ਪਤਾ ਨੀ ਕੀ ਪ੍ਰੋਬਲਮ। ਹਾਂਜੀ ਹਾਂ। ਤੇ ਹੋਰ ਸੁਣਾਓ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ? ਕਰਦੇ ਨੇ
ਹਾਲੇ ਅੱਜ ਤੇ, ਅੱਜ ''ਮੈਂ ਫੋਨ ਤੇ ਹੀ ਕੀਤਾ ਆ।
ਅੱਛਾ- ਅੱਛਾ।
ੳਦੋੰ ''ਮੈਂ ਪਹਿਲਾਂ ਵੀ ਕੀਤਾ ਸੀਗਾ ਮੈਮ, ਦਸੰਬਰ ਜਨਵਰੀ'ਚ ਓਦੋਂ ਵੀ ਮੈਂ ਕੀਤਾ ਸੀਗਾ। ਓਦਾਂ ਮੈਂ, ਹੋਰ ਮਤ ਇਹਦੇ ਤੇ, ਤਾਂ ਮੇਰਾ ਸੈਕਿੰਡ ਟਾਇਮ ਆ ਓਦਾ ''ਮੈਂ ਹੋਰ ਐਪ ਤੇ, ਵੀ ਕੀਤਾ ਹੈ ਕਿਸੇ ਦੇ।
ਠੀਕ ਹੈ। ਠੀਕ ਹੈ। ਕਾਫੀ ਟਾਈਮ ਹੋ ਗਿਆ, ਤੁਹਾਨੂੰ ਕੰਮ ਕਰਦੇ, ਤੁਸੀਂ ਸਟੱਡੀ ਕਰਦੇ ਹੋ?
ਹਾਂਜੀ-ਹਾਂਜੀ, ਮੈਮ ਮੈਂ ਸਟੱਡੀ ਕਰ
ਅੱਛਾ-ਅੱਛਾ, ਕੀ ਸਟੱਡੀ ਕਰਦੇ ਹੋ?
ਪੱਲਸ ਬਨ ਚ ਹਾਂ
ਅੱਛਾ-ਅੱਛਾ, ਚਲੋ ਵਧੀਆ ਗੱਲ ਹੈ ਤੇ ਹੋਰ ਸਾਰੇ ਘਰ ਵਧੀਆ?
ਹਾਂਜੀ-ਹਾਂਜੀ, ਸਭ ਵਧੀਆ ਮੈਮ ਤੁਸੀਂ ਦੱਸੋ ਹੋਰ ਮੈਮ ਤੁਸੀਂ ਕੀ ਕਰ ਰਹੇ ਸੀ ਗਈ, ਗਈ ਕੁੱਟ ਗਈ ਕੁੱਟ ਗਈ ਹੈਲੋ ਹੈਲੋ ਫਿਰ ਵੀ ਫੇਰ ਇਹਦਾ ਕੀ ਕਰਿਆ ਜਾਵੇ ਹੁਣ ਦੱਸ। ਹਰਜਿੰਦਰ ਮੈਸਿਜ ਕਰ ਰਹੀ ਆ ਕਹਿੰਦੀ ਹੁਣ ਕਦੋਂ ਕਰੋਂਗੇ?